ਹਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਚਾਲ ਹੈ।
ਠੀਕ ਹੈ ਜੀ, ਤੁਸੀਂ ਸੁਣਾਓ ਆਪਣੇ।
ਬਸ ਵੀ ਅਸੀਂ ਵੀ ਵਧੀਆ ਵਾਂ ਬਸ ਜਿਹੜਾ ਟਾਈਮ ਨਿਕਲ ਜੇ ਉਹੀ ਵਧੀਆ ਅੱਜ ਕੱਲ ਤੇ।
ਹਾਂਜੀ ਆ ਤੇ ਹੈ ਹੀ ਹੇ
ਹਾਂ ਬੱਸ ਮੈਂ ਕੇਹਾ ਚਲੋ ਹਾਂ ਬਸ ਉਹੀ ਕਹਿ ਰਹੀਏ ਹੁਣੇ ਫ੍ਰਰੀ ਹੋਈ ਸੀ ਮੈਂ ਕਿਹਾ ਚਲੋ ਤੁਸੀਂ ਉਸ ਦਿਨ ਵੀ ਲਾਂਬਾ ਦਿੰਦੇ ਸੀ ਤੁਸੀਂ ਤੇ ਯਾਦ ਹੀ ਨਿ ਕਰਦੇ ਤੇ ਚਲ ਮੈਂ ਕਿਹਾ ਅੱਜ ਫੋਨ ਹੀ ਕਰ ਲਵਾਂ ਫਿਰ ਫੇਰ ਕਹਿੰਦੇ ਜ ਮੈਨੂੰ ਸ਼ਿਕਾਇਤ ਆ ਜਾਏਗੀ ਯਾਦ ਨਹੀ ਕਰਦੀ ਮੈਂ ਮੈਂ ਕਿਹਾ ਯਾਦ ਤੇ ਅਸੀਂ ਹਰ ਟਾਇਮ ਵੀ ਕਰਨੇ ਆਾਂ ਬਸ ਇਹ ਕਿ ਜਰਾ ਸਮੇਂ ਨਹੀਂ ਮਿਲ ਪਾਂਦਾ
ਹਾਂ ਘਰ ਦੇ ਕੰਮਿਆਂ ਚ ਟਾਈਮ ਕਿੱਥੇ ਨਿਕਲ ਪਾਂਦਾ ਦਿਨ ਚ ਤੇ ਵੈਸੇ ਹੀ ਸਾਰਾ ਦਿਨ ਬੰਦਾ ਇੱਧਰ ਉੱਧਰ ਹੀ ਲੱਗਾ ਰਹਿੰਦਾ ਏ
ਹਾਂਜੀ ਤੁਹਾਡੇ ਸਾਹਮਣੇ ਗਰਮੀ ਇੰਨੀ ਪੈ ਰਹੀ ਹੈ ਕਿ ਬੰਦਾ ਏਹ ਨਾ ਦੇ ਮਿਲ ਆਈਏ ਚੱਲ ਥੋੜ੍ਹੀ ਚਿਰ
ਹਾਂ ਨਿਕਲਿਆ ਨੀ ਜਾਂਦਾ ਜੀ ਸੱਤ ਵਜੇ ਤੱਕ ਤੋਂ ਪਹਿਲੇ ਤੇ ਨਿਕਲਣ ਦੇ
ਬੜੀ ਗਰਮੀ ਇਸ ਵਾਰ ਤੇ ਮੈਨੂੰ ਲੱਗ ਰਿਹਾ ਜਿਆਦਾ ਹੀ ਗਰਮੀ ਪੈ ਰਹੀ ਹੈ ਕੁੱਛ ਹਜੇ ਤੇ ਜੂਨ ਹਜੇ ਤੇ ਜੁਲਾਈ, ਅਗਸਤ, ਸਤੰਬਰ ਪਰ ਹਜੇ ਤੇ ਤਿੰਨ ਮਹੀਨੇ ਹੋਰ
ਹਾਂ ਬਤੇਰਾ ਹ ਜੀ ਬੜਾ ਟੈਮ ਪਿਆ ਦਾ ਹਜੇ ਤੇ ਬਸ ਸੋਚਦੇ ਸਾਰੇ ਹੀ ਸੋਚਦੇ ਆ ਨਾ ਕੁਛ ਕੰਮ ਕਰਨ ਨੂੰ ਜੀਅ ਕਰਦਾ ਗਰਮੀ ਚ ਨਾ ਕੋਈ ਕੰਮ ਹੁੰਦਾ ਹੈ।
ਠੰਢ ਤੇ ਦੋ ਮ ਹਾਂ ਉਹੀ ਕਹਿ ਰਹੀ ਹੈ ਠੰਢ ਤੇ ਦੋ ਮਹੀਨੇ ਦੀ ਰਹਿ ਗਈਏ ਸਾਰਾ ਸਾਲ ਗਰਮੀ ਹੀ ਗਰਮੀ ਹੇ ਦੋ ਤਿੰਨ ਮਹੀਨੇ ਦੇ, ਦੋ ਤਿੰਨ ਮਹੀਨੇ ਦੀ ਠੰਡੀ ਰਹਿ ਗਈ ਹੈ ਹੁਣ ਤੇ ਉਹ ਉਹ ਵੀ ਹੁਣ ਦੇਖੋ ਐਤ ਕਿ ਤੇ ਉਹ ਵੀ ਨੀ ਪਈ
ਹਾਂ ਬਸ ਐੋ ਹੋ ਈ ਏ ਕਿਸੇ ਕਿਸੇ ਸਾਲ ਹੀ ਪੈਂਦੀ ਹੈ ਜ਼ਿਆਦਾ ਠੰਡ ਓ ਵੀ ਜੇ ਸੂਰਜ ਨਾ ਨਿਕਲੇ ਤੇ ਹਫ਼ਤਾ ਦਸ ਦਿਨ ਲੱਗਦੀ ਹੈ ਮਹਿਸੂਸ ਜਿਆਦਾ ਹੁੰਦੀ ਆ ਠੰਡ ਨਹੀਂ ਤੇ ਫੇਰ ਤੇ ਬਰਦਾਸ਼ਤ ਹੋ ਜਾਂਦੀ ਨਾ ਚਲੋ ਸਰਦੀ ਦਾ ਤੇ ਇਹ ਵੇ ਨਾ ਗਰਮੀ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ
ਸਹੀ ਗੱਲ ਏ ਤੁਸੀਂ ਏਸੀ ਚ ਲਾਓ ਕਿੰਨੀ ਦੇਰ ਪੈ ਜਾਗੇ ਏਸੀ ਚ ਬਹਿ ਜਾਓ ਤੇ ਫਿਰ ਰਸੋਈ ਚ ਕੰਮ ਨੀ ਹੁੰਦਾ
ਉਹੀ ਤੇ ਕਿਹਾ ਹੇ ਏਸੀ ਚ ਬਹਿ ਕੇ ਗੁਜ਼ਾਰਾ ਵੀ ਤੇ ਨਹੀਂ ਸਾਡਾ ਗੁਜ਼ਾਰਾ ਹੈ ਕਿੱਥੇ ਕਿਨੇ ਰੋਟੀ ਬਣਾਉਣੀ ਹੈ ਤੇ ਬਾਹਰ ਦੇ ਕੰਮ ਵੀ ਕਰਨੇ ਪੈਂਦੇ ਨੇ
ਹਾਂ ਉਹੀ ਨਾ ਮੈਂ ਵੀ ਤਾਂ ਹੀ ਫੋਨ ਕੀਤਾ ਸੀ ਮੈਂ ਕਿਹਾ ਚਲੋ ਮੇਰਾ ਤੇ ਆਨ ਹੁੰਦਾ ਨਹੀਂ ਮੈਂ ਆਉਣਾ ਸੀ ਤੁਹਾਡੇ ਕੋਲ ਫਿਰ ਮੈਂ ਕਿਹਾ ਚਲੋ ਫੋਨ ਤੇ ਹੀ ਪੁੱਛ ਲੈਂਨੀ ਆ ਮੈਂ ਨਾ ਅਚਾਰ ਪਾਣਾ ਸੀ। ਮੈਨੂੰ, ਮੈਂ ਨਾ ਕਦੀ ਪਾਇਆ ਨੀ, ਪਹਿਲੇ ਮੇਰੀ ਸ ਮੰਮੀ ਹੈ ਗਏ ਸੀ, ਸੱਸ ਹੈ ਗੇ ਸੀ ਮੇਰੇ ਉਹ ਪਾ ਲੈਂਦੇ ਸੀ ਆਚਾਰ ਵਗੈਰਾ, ਮੈਨੂੰ ਚਿੰਤਾ ਨੀ ਸੀ ਹੈਗੀ। ਫਿਰ ਹੁਣ ਤੇ ਉਹ ਹੈ ਨੀ, ਤੇ ਹੁਣ ਮੈਨੂੰ ਬੜੀ ਦਿੱਕਤ ਹੋ ਗਈ ਐ, ਅਚਾਰ ਵਗੈਰਾ ਦੀ। ਮੈਂ ਕਦੀ ਪਾਇਆ ਨੀ ਹੈਗਾ।
ਅੱਛਾ ਅੱਛਾ।
ਮੈਂ ਕਿਆ ਚਲੋ ਤੁਸੀਂ ਤੇ ਬੜੇ ਐਕਸਪਰਟ ਹੈਗੇ ਓ, ਅਚਾਰ ਬੜੇ ਬਣਾਂਦੇ ਓ, ਤੁਸੀਂ ਪਾਂਦੇ ਓ ਸਵਾਦ ਵੀ ਬੜੇ ਹੁੰਦੇ ਨੇ। ਤੁਆਡੇ ਹੱਥ ਦੇ
ਆਹੋ ਪਾ ਈ ਲਈਦੇ ਨੇ, ਜੇੜੇ ਖਾ ਲੈਂ, ਖਾਂਦੇ ਨੇ ਨਾ ਮੇਰੇ ਘਰ ਵੀ ਸਾਰੇ।
ਹਾਂ ਉਦੋਂ ਮੈਂ ਆਈ ਸੀ ਨਾ, ਅਹ ਲੰਚ ਤੇ ਆਈ ਸੀ ਤੇ ਮੈਂ ਦੇ ਟੇਸਟ ਕੀਤਾ ਸੀ ਅਚਾਰ ਬਹੁਤ ਵਧੀਆ ਸੀ ਤੁਆਡਾ, ਅੰਮ ਦਾ ਆਚਾਰ ਬਹੁਤ ਬਣਿਆ ਹੋਇਆ ਵਧੀ ਵਧੀਆ ਬਣਿਆ ਹੋਇਆ ਸੀ।
ਹਾਂਜੀ ਨਾਲੇ ਏ ਸਹੀ ਬਣ ਜਾਂਦਾ, ਖ਼ਰਾਬ ਵੀ ਨੀ ਹੁੰਦਾ। ਕਈਆਂ ਦਾ ਤੇ ਖ਼ਰਾਬ ਹੋ ਜਾਂਦਾ।
ਹਾਂਜੀ ਓਈ ਮੈਂ ਕਹਿ ਰਹੀ ਆਂ, ਪਿਛਲੇ ਸਾਲ ਦਾ ਹਾਂਜੀ, ਸਾਲ ਦਾ ਅਚਾਰ ਮੈਂ ਕਿਆ ਦੇਖੋ ਹੁਣ ਹਜੇ ਵੀ ਉਸ ਤਰਾਂ ਦਾ ਉਸ ਤਰਾ ਈ ਆ ਆਚਾਰ ਬਹੁਤ ਵਧੀਆ ਬਣਿਆ ਦਾ ਸੀ ਤੁਹਾਡਾ। ਤੇ ਮੈਂ ਕਿਹਾ ਚੱਲ ਥੋੜਾ ਮੈਂ ਤੁਆਡੇ ਕੋਲੋਂ ਪੁੱਛਾਂਗੀ, ਕਿਸ ਤਰ੍ਹਾਂ ਪਾਂਦੇ ਓ ਤੁਸੀਂ ਅਚਾਰ, ਥੋੜਾ ਮੈਨੂੰ ਵੀ ਦੱਸਦੋ। ਮੈਂ ਵੀ ਐਤਕੀਂ ਆਪਣੇ ਆਪ ਪਾ ਕੇ ਦੇਖਾਂਗੀ।
ਹਾਂ ਨਹੀਂ ਪਾਓਗੇ ਤੇ, ਹਾਂ ਕੋਈ ਗੱਲ ਨੀ ਜਿਵੇਂ ਤਾਨੂੰ ਠੀਕ ਲੱਗੇ।
ਹਾਂ ਮੈਂ ਕਿਆ ਚੱਲ ਪੁੱਛਾਂਗੀ ਥੋੜਾ ਬ ਆਣਾ ਚਾਈਦਾ ਦੇਖੋ ਹੁਣ, ਪਹਿਲੇ ਵੱਡੇ ਸਿਰ ਤੇ ਹੈਗੇ ਸੀ ਤੇ ਸਾਨੂੰ ਚਿੰਤਾ ਨੀ ਸੀ ਹੈਗੀ। ਹੁਣ ਤੇ ਆਪਾਂ ਈ ਕਰਨਾ ਐ ਸਾਰਾ। ਤੇ ਫੇਰ ਮੈਂ ਕਿਹਾ ਚਲੋ ਥੋੜੀ ਜਾਂਚ ਤੇ ਸਿੱਖਣੀ ਪਏਗੀ ਹੁਣ।
ਹਾਂ ਪਹਿਲੇ ਥੋੜ੍ਹਾ ਪਾ ਲਿਆ ਜੇ ਨਾ ਤੁਸੀਂ, ਪਹਿਲੇ ਏ-ਅ-ਏ ਦੋ ਕਿੱਲੋ ਦਾ ਪਾ ਕੇ ਵੇਖ ਲਿਆ ਜੇ।
ਹਾਂਜੀ, ਮੈਂ ਪਹਿਲੇ ਥੋੜ੍ਹਾ ਹੀ ਬਣਾ ਕੇ ਦੇਖਾਂਗੀ। ਮੇ ਕੋ ਨਾ ਸਹੀ ਬਣਿਆ ਤੇ।
ਹਾਂ ਤੇ ਜੇ ਸਾਲ ਵਰ ਦਾ ਪਾਣਾ ਐ ਨਾ ਤੇ ਤੁਸੀਂ ਅਗਲੇ ਹੀ ਪਾਇਆ ਜੇ ਬਾਰਸ਼ਾਂ ਪੈ ਜਣ ਜਰਾਂ ਹਜੇ ਅੰਬੀਆਂ ਤੇ ਨਾ। ਇੱਕ ਦੋ ਬਾਰਸ਼ਾਂ ਪੈ ਜਾਣ ਨਾ ਕਹਿੰਦੇ, ਫੇਰ ਹਾਂ।
ਥੋੜ੍ਹਾ ਹੀ ਪਾਣਾ ਹਜੇ ਮੈਂ, ਬਿਲਕੁਲ ਨੀ ਹੈਗਾ ਨਾ ਆਚਾਰ। ਉਹ ਤੇ ਮੈਂ ਅਗਲੇ ਮਹੀਨੇ ਬਾ-ਓਹ, ਓਹ ਤੇ ਮੈਂ ਬਾਰਿਸ਼ਾਂ ਤੋਂ ਬਾਦ ਹੀ ਲਵਾਂਗੇ, ਦੂਜਾ ਅੰਬ ਤੇ ਜਿਹੜਾ ਸਾਲ ਭਰ ਦਾ ਰੱਖ
ਹਾਂਜੀ ਹਾਂਜੀ।
ਪਹਿਲਾਂ ਦੋ ਕਿੱਲੋ ਪਾ ਕੇ ਵੇਖਣੀ ਆ ਟਰਾਈ ਕਰਨੀ ਆ, ਅੰਬੀਆਂ ਧੋਣ ਜਾਹੀਦੀਆਂ ਨੇ ਨਾ।
ਹਾਂ ਨਹੀਂ ਹਾਂ, ਜਾਲੀ ਵੀ ਪੈ ਗਈ ਹੋਈ ਹੈ ਅੰਬਰੀ।
ਹਾਂਜੀ ਤੇ ਮੈਂ ਕਿਹਾ ਚੱਲ ਹਜੇ ਦੋ, ਦੋ ਕਿਲੋ, ਹਾਂ ਹਾਂਜੀ ਦੋ ਕਿੱਲੋ ਈ ਪਾਣਾ ਅਜੇ ਮੈਂ, ਤੇ ਮੈਂ ਕਿਹਾ ਪੁੱਛ ਲੈਣੀ ਹਾਂ ਕਿਸ ਤਰ੍ਹਾਂ ਤੁਸੀਂ ਮਤ ਲਬ ਹਿਸਾਬ ਮਸਾਲੇ ਮਸੂਲਿਆਂ ਦਾ ਸਾਬ ਦੱਸ ਦੋ ਥੋੜਾ ਬਹੁਤਾ ਮੈਨੂੰ ਆਈਡੀਆ ਦੇ ਦੋ।
ਹਾਂ ਨਹੀਂ ਕੋਈ ਨੀ
ਹਾਂ ਜਿਆਦਾ ਪਾਵਾਂਗੀ ਤੇ ਫੇ ਉਹ ਤੇ ਫੇਰ ਮੈਂ ਤੁਆਨੂੰ ਬੁਲਾ ਕੇ, ਤੁਹਾਨੂੰ ਕੋਲ ਬਿਠਾ ਕੇ ਈ ਪਾਵਾਂਗੀ।
ਹਾਂ ਨਹੀਂ ਕੋਈ ਨੀ।
ਹਾਂ ਤੇ ਮੈਂ ਕਹਿ ਰਹੀ ਸੀ ਚਲੋ
ਹਾਂ ਤੇ ਗੋਲਾ, ਗੋਲਾ ਅੰਬ ਲਿਆ ਜੇ ਨਾ। ਗੋਲੇ ਅੰਬ ਦਾ ਈ। ਸੁਰ ਵਧੀਆ ਪੈਂਦਾ ਵੇ। ਗੋਲ ਹੁੰਦਾ ਛੇਪ ਇਚ ਨਾ ਗੋਲ ਹੁੰਦਾ ਵੇ ਉਹ। ਤੇ ਓਨੂੰ ਤਾਂ ਕਰਕੇ ਗੋਲਾ ਅੰਬ ਕਹਿੰਦੇ ਨੇ। ਕਈ ਰਾਮ ਕੇਲਾ ਦਾ ਵੀ ਪਾਉਂਦੇ ਨੇ ਉਹ ਥੋੜਾ ਲੰਬਾ ਜਿਹਾ ਹੁੰਦਾ ਵੇ, ਤੇ ਮੈਂ ਤੇ ਗੋਲੇ ਦਾ ਈ ਪਾਨੀ ਆਂ, ਓਹੀ ਮੈਨੂੰ ਖਰਾ ਲੱਗਦਾ ਵੇ, ਹਾਂ। ਤੇ ਹੁਣ ਤੇ ਤੁਸੀਂ ਥੋੜਾ ਜਿਹਾ ਪਾਣਾ ਐ ਜਿਹੜਾ ਵੀ ਮਾਰਕੀਟ ਚ ਮਿਲੇ ਤੁਸੀਂ ਉਈ ਲੈ ਲਿਆ ਜੇ। ਹਾਂ ਤੇ ਓਹ ਬਸ ਅੰਬੀਆਂ ਨੂੰ ਧੋ ਬਣਾ ਕੇ ਤੇ ਤੁਸੀਂ। ਕੱਟ ਲੈਣਾ ਘਰ ਈ ਕੱਟ ਲੈਣਾ ਥੋੜ- ਜਿਹਾ ਤੇ। ਤੇ ਕੱਟ ਕੇ ਤੇ ਫੇਰ ਤੁਸੀਂ ਉਹਨੂੰ ਸਾਬਕ ਤ ਅੰਮ ਨੂੰ ਹੀ ਧੋ ਲਿਆ ਜੇ ਨਾ, ਪਹਿਲੇ ਪਾਣੀ ਚ ਭਿਓ ਲਿਆ ਜੇ ਥੋੜੇ ਆ, ਦੋ ਚਾਰ ਘੰਟੇ। ਉਹ ਜਿਹੜਾ ਵੀ ਉਹ ਓਨਾ ਦੀ ਉਹ ਨਿਕਲ ਜਾਂਦਾ ਕਸੈਲਾ ਜਿਹੜਾ ਉਤੇ ਹੂੰਦਾ। ਤੇ ਫੇਰ ਤੁਸੀਂ ਕੱਟ ਕੇ ਉਹਨੂੰ ਤੇ ਧੁੱਪੇ ਪਾ ਲਿਆ ਜੇ ਇੱਕ ਧੁੱਪ ਹੀ ਅੱਜ ਕੱਲ ਤੇ ਬੜੀ ਹੁੰਦੀ ਏ। ਸਵੇਰੇ ਜਿਵੇਂ ਪਾਇਆ ਹੋਵੇ ਤੇ ਦੋ -ਚਾਰ ਘੰਟਿਆਂ ਦੀ
ਅੱਛਾ। ਤੇ ਉਹ ਮੈਂ ਕਈ ਵਾਰੀ ਦੇਖਣੀ ਆ ਕਈ ਲੋਕ ਕਹਿੰਦੇ ਨੇ ਰਾਤ ਨੇ ਨਮਕ ਔਰ ਹਲਦੀ ਲਗਾ ਕੇ
ਨਹੀਂ ਮੈਂ, ਸੁਣਿਆ ਮੈਂ ਨੀ ਐਵੇ, ਐਵੇਂ ਪਰ ਮੈਂ ਕਦੀ ਪਾਇਆ ਨੀ ਜੇ ਐਵੇਂ ਮੈਂ। ਕਵਾ ਵੀ ਤੁਹਾਨੂੰ, ਮੈਨੂੰ ਤੇ ਆਪ ਨੀ ਉਹ ਸਮਝ ਆਉਂਦਾ। ਕਿ ਨਮਕ ਲਾ ਕੇ ਰੱਖਣਾ। ਫੇਰ ਪਾਣਾ। ਫੇਰ ਤੇ ਉਹ ਤੇ ਗਲ ਨੀ ਜਾਏਗਾ। ਉਹੀ ਮੈਂ ਮੈਂ ਵੀ ਇਹੀ ਸੋਚਦੀ ਹਾਂ, ਵੀ ਗਲ਼ ਜਾਂਦਾ। ਤੇ ਪਾਣੀ ਛੋੜ ਦੇਗਾ ਨਮਕ ਲਾ ਕੇ‌। ਪਤਾ ਨੀ ਕਿਵੇਂ, ਮੈਨੂੰ ਉਹ ਤੇ ਨਹੀਂ ਸਮਝ ਆਉਂਦਾ ਆ। ਦੇਖੋ ਮੈਂ ਤੇ ਨਾ ਭੈਣ ਜੀ ਐਵੇਂ ਨਾ ਕਦੀ ਪਾਇਆ ਜੇ, ਤੇ ਮੈਂ ਸੁਣਿਆਵੇ ਕਈ ਪਾਉਂਦੇ ਨੇ ਐਵੇਂ। ਪਰ ਮੈਂ ਜਿਵੇਂ ਪਾਉਦੀ ਹਾਂ ਮੈਂ ਉਵੇਂ ਤੁਹਾਨੂੰ ਦੱਸ ਦਿੱਤਾ ਦੱਸ ਦਿੰਦੀ ਹਾਂ। ਤੇ ਧੁੱਪ ਖੱਲੋਗੇ ਤੁਸੀਂ ਫੇਰ ਸ਼ਾਮ ਵੇਲੇ ਮਸਾਲੇ ਤਾਂ ਤੁਸੀਂ ਮੇਥੀ ਦਾਨਾ ਹੋ ਗਿਆ ਜਿਵੇਂ ਤੇ ਸੌਫ ਹੋ ਗਈ, ਤੇ ਕਲੋਂਜੀ ਹੋ ਗਈ। ਹੋਰ ਧਨੀਆ ਤੇ ਪਾਈ ਦਾ ਨੀ। ਅਸੀਂ ਨੀ ਪਾਈ ਦਾ। ਦੇਖੋ, ਤੁਸੀਂ ਜੇਥੋਂ ਹਜੇ ਤੇ ਦੋ ਕਿੱਲੋ ਦਾ ਤੁਸੀਂ ਪਾਉਣਾ ਹੈ, ਨਾ ਤੇ ਤੁਸੀਂ ਵੀਹ- ਵੀਹ ਰੁਪਏ ਦਾ ਹੀ ਪਾਵ ਸਮਾਨ ਲੈਲਓਗੇ। ਨਾ ਉਹ ਵੀ ਬੜਾ ਹੋ ਜਾਂਦਾ ਜੇ, ਤੇ ਫੇਰ ਜੇ ਤੁਸੀਂ ਪੰਜ ਕਿੱਲੋ ਜਿਵੇਂ ਦਸ ਕਿੱਲੋ ਪਾਓਗੇ। ਉਸ ਹਿਸਾਬ ਨਾਲ ਤੇ ਫੇਰ ਤੁਸੀਂ ਮੈਂ ਉਹ ਫੇਰ ਦੱਸ ਦਵਾਂਗੀ। ਤੁਹਾਨੂੰ ਤੇ ਹੁਣ ਤੁਸੀਂ ਆਪ ਤੇ ਤੁਸੀਂ ਵੀਹ- ਵੀਹ ਰੁਪਏ ਦਾ ਸਮਾਨ ਲੈ ਲਿਆ। ਜੇ ਤੇ ਕਿੱਲੋ ਤੇ ਨਮਕ- ਤੇ ਤੁਸੀਂ ਪਾ ਲਿਆ ਜੇ, ਅੱਧਾ ਕਿੱਲੋ ਤੋ ਥੋੜਾ ਭਾਵੇਂ ਘੱਟ ਹੀ ਪਾ ਲਿਆ ਜੇ। ਦੋ ਕਿੱਲੋਜੇ, ਅੰਬੀਆਂ ਨੇ ਤੇ ਤੁਹਾਡੀਆਂ। ਤੇ ਤੁਸੀਂ, ਅੱਧਾ ਕਿੱਲੋ ਤਾਂ ਥੋੜ੍ਹਾ ਭਾਵੇਂ ਘੱਟ ਹੀ ਪਾਇਆ ਜੇ। ਜਿਆਦਾ ਤਾਂ ਜਿਆਦਾ ਹੀ ਨਮਕ ਹੋ ਜਾਂਦਾ ਵੇ। ਤੇ ਹਲਦੀ ਪਾ ਲਏ ਥੋੜੀ ਜਿਹੀ ਪਾ ਲੈਣੀ ਹੈ। ਨਮ ਮਿਰਚ ਪਾ ਲਣੀ ਹੈ। ਕਾਲੀ ਮਿਰਚ ਹੋ ਗਈ। ਨਮਕ ਤੇ ਉਰ ਦੱਸ ਹੀ ਦਿੱਤਾ। ਮੈਂ' ਤੇ ਬਸ ਐਹੀ ਸਾਰੀ। ਹਾਂ। ਨਹੀਂ ਦਰਦਰਾ ਪੀਸ ਲੋ, ਦਰਦਰਾ ਪੀਸ ਲੋ ਬੜਾ ਸ ਉਹ ਨਾ ਸਾਬਤ ਵੀ ਨੀ ਮੈਨੂੰ, ਸਾਨੂੰ ਨੀ ਖਰਾ ਲੱਗਦਾ। ਫੇਰ ਤੁਸੀਂ ਹਾਂ। ਹਾਂ ਨਹੀਂ ਪਹਿਲੇ ਸਾਡੇ ਪਰ ਮੇਰੇ ਪੇਕੇ ਜਿਹੜੀ, ਸਾਡੀ ਮਾਂ ਪਾਉਂਦੇ ਨੇ, ਡੈਡੀ ਪਾਉਂਦੇ ਨੇ ਸਾਡੇ ਉਹ ਸਾਬਤ ਹੀ ਪਾਉਂਦੇ ਨੇ। ਪਰ ਸਾਨੂੰ ਇਹ ਨਾ ਦਰਦਰਾ ਪ ਪਾਉਦੇ ਹਾਂ, ਅਸੀਂ।
ਹਾਂ। ਨਹੀਂ ਦਰਦਦਾ ਹਾਂ, ਦਰਦਦਾ ਠੀਕ ਰਹੇਗਾ ਵੈਸੇ।
ਹਾਂ। ਤੇ ਫਿਰ ਸਾਰੇ ਸੁ ਮਸਾਲਿਆਂ ਨੂੰ ਪਹਿਲੇ ਇੱਕੋ ਵਾਰੀ ਘੋਲ ਕਰ ਲਿਆ। ਜੇ ਮਿਕਸ ਕਰ ਲਿਆ ਜੇ ਕਿਸੇ ਭਾਂਡੇ ਚ
ਅੱਛਾ।
ਫੇਰ ਤੁਸੀਂ ਉਹੀ, ਜਿਹੜੀ ਅੰਬੀਆਂ ਕੱਟੀ ਦੀਆਂ ਨੇ ਵੱਡਾ ਟੱਪ ਜਾਂ ਕੋਈ ਖੁਲਾ ਭਾਂਡੇ ਚ ਪਾ ਕੇ। ਸਾਰੇ ਮਸਾਲੇ ਵਿੱਚ ਪਾ ਦੇਣੇ ਨੇ। ਉਹਨੂੰ ਹਰਲਾ ਲੈਣਾਵੇਂ। ਫੇਰ ਤੁਸੀਂ ਬਾਅਦ ਚੋਂ ਸਰੋਂਦਾ ਤੇਲ ਪਾ ਲਿਆ। ਜੇ ਦੇਖ ਲੈਣਾ ਅੱਧਾ ਕਿੱਲੋ ਹੋਏ ਜਿੰਨਾ ਵੀ ਡੁਬਿਆ ਅ ਹਾਂ ਵਿੱਚ ਡੁੱਬਿਆ ਰਹੇਗਾ ਨਾ ਅਚਾਰ ਤੇ ਬੜਾ ਸੋਹਣਾ ਰਿੰਦਾ।
ਹਾਂ ਚਲੋ ਠੀਕ ਹੈ। ਮੈਂ ਇਸ ਤਰ੍ਹਾਂ ਹੀ ਹਾਂ। ਇਸ ਤਰ੍ਹਾਂ ਹੀ ਪਾਵਾਂਗੀ। ਫੇਰ ਪੁੱਛ ਲਾਂਗੀ। ਜੇ ਕੁ ਕੁਛ ਭੁੱਲ ਗਈ, ਤੇ ਠੀਕ ਹਾਂਜੀ -ਹਾਂਜੀ ਠੀਕ ਹੈ ਜੀ। ਸਤਿ ਸ੍ਰੀ ਅਕਾਲ। ਚਾਰ।
ਏ ਹਾਂਜੀ।
ਏਕ ਹੋਰ ਕਰ ਮਾਸੀ ਦੇ ਮੰਡੇ ਨੂੰ ਕਰ।
ਹਜੇ ਤੇ ਅੱਠ ਮਿੰਟ ਹੋਏ ਨੇ ਇਹਨੇ ਕਾਲ ਕਰਤੀ ਹੈ।